ਹੈਲੋ!
ਹੈਲੋ! ਹਾਂਜੀ ਨਮਸਤੇ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਕਿ ਹਾਲ -ਚਾਲ ਹੈ ਜੀ?
ਬਸ ਠੀਕ ਏ ਹਾਲ ਫਿਰ।
ਹਾਂ ਹਾਂਜੀ -ਹਾਂਜੀ, ਬਾਰਿਸ਼ ਓ ਆਈ ਤੇ ਫੇਰ ਧੁੱਪ ਹੋ ਗਈ ਹੈ।
ਹਾਂ, ਬਾਰਿਸ਼ ਆ ਕੇ ਫੇਰ ਧੁਪ ਹੋ ਗਈ ਹੈ।
ਹਾਂਜੀ- ਹਾਂਜੀ, ਤੇ ਹੋਰ ਮੈਂ ਨਾ, ਤੁਸੀਂ ਫਰੀ ਸੀ? ਕੋਈ ਕੰਮ ਤੇ ਨਹੀਂ ਸੀ ਤੁਹਾਨੂੰ?
ਨਹੀਂ ਫ੍ਰਰੀ ਹੈਗਾ।
ਅੱਛਾ ਜੀ, ਮੈਂ ਨਾ ਹਾਂਜੀ ਮੈਨੂੰ ਨਾ ਕੋਈ ਕੰਮ ਸੀ ਤੁਹਾਡੇ ਨਾਲ ਤੇ ਤੁਾਨ, ਹਾਂਜੀ- ਹਾਂਜੀ, ਆ ਗਏ ਨੇ ਜੀ। ਆ ਗਏ ਨੇ ਬੱਚੇ। ਹਾਂਜੀ, ਉਹ ਨਾ ਸਾਡੇ- ਤੇ ਨਾ ਕੱਲ ਨਾ ਗੈਸਟ ਆਣੇ ਨੇ। ਸਾਡੇ ਘਰ ਨਾ ਕਲ ਗੈਸਟ ਆਣੇ ਨੇ। ਤੇ ਹਾਂਜੀ, ਉਹ ਨਾ ਬਸ ਉਹ ਚਿਕਨ ਵਗੈਰਾ ਹੀ ਲੈਂਦੇ ਨੇ ਤੇ ਮੈਂ ਕਿਹਾ ਚਲੋ ਉਹਨਾਂ ਕੋਲੋਂ ਚਿਕਨ ਦੀ ਰੈਸਿਪੀ ਲੈਲਾਂ। ਬਈ ਕਿਵੇਂ ਬਣਾਦੇ ਆ ਚਿਕਨ ਤੇ ਬਹੁਤ ਵਧੀਆ ਬਣਾਉਂਦੇ ਆ, ਮੈਂ ਸੁਣਿਆ।
ਹਾਂਜੀ
ਤੇ ਤੁਸੀਂ ਕਿਵੇਂ ਬਨਾਉਂਦੇ ਓ ਚਿਕਨ, ਤੇ ਮੈਨੂੰ ਦੱਸ ਦੋਗੇ? ਕਿਊ ਜੈਂਟਸ ਏ ਨਾ, ਜੈਂਟਸ ਤੇ ਜ਼ਿਆਦਾ ਚਿਕਨ ਵਗੈਰਾ ਹੀ ਪਸੰਦ ਕਰਦੇ ਨੇ।
ਅੱਛਾ ਜੀ ਤੇ ਕਿੰਨੇ ਬੰਦੇ ਹੈਗੇ ਨੇ?
ਔਰ ਚਾਰ ਜਣੇ ਤੇ ਹੈ।
ਚਿਕਨ ਖਾਣ ਵਾਲੇ?
ਹਾਂਜੀ, ਚਿਕਨ ਖਾਣ ਵਾਲੇ ਚਾਰ ਜਣੇ ਨੇ।
ਫੇਰ ਘੱਟੋ- ਘੱਟ ਕਿਲੋ ਬਣਾਉਣਾ ਪਏਗਾ। ਤੇ ਫਿਰ, ਉਹ, ਕਿਲੋ ਚਿਕਨ ਲੈਣਾ।
ਅੱਛਾ ਜੀ
ਤੇ ਕਿਲੋ ਚਿਕਨ, ਕਿਲੋ ਚਿਕਨ 'ਚ ਉਹਨੂੰ- ਉਹਨੂੰ ਲਿਆ ਕੇ - ਆ ਕੇ ਚੰਗੀ ਤਰ੍ਹਾਂ ਧੋ ਕੇ
ਅੱਛਾ ਜੀ
ਤੇ ਚੰਗੀ ਤਰ੍ਹਾਂ ਧੋ ਕੇ, ਪੂਰਾ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਪਾ ਦੇਣਾ ਪਾਈਆ ਦਹੀਂ।
ਅੱਛਾ ਜੀ, ਦਹੀਂ ਵੀ ਪਾਉਣਾ ਹੁੰਦਾ ਏ?
ਹਾਂਜੀ, ਪਾਇਆ ਦਹੀਂ ਮੈਰੀਨੇਟ ਕਰਨਾ ਪਏਗਾ ਨਾ।
ਅੱਛਾ- ਅੱਛਾ ਤੇ ਦਹੀਂ ਦੇ ਨਾਲ ਕੁਛ ਹੋਰ ਤੇ ਨੀ ਪਾਣਾ?
ਨਹੀਂ ਅ ਦਹੀਂ ਪਹਿਲੇ ਪਾਣਾ ਹਲਦੀ, ਨਮਕ ਫੇਰ ਉੱਪਰੋਂ ਦਹੀਂ।
ਅੱਛਾ ਜੀ।
ਹਾਂ ਤੇ ਨਾਲ ਇੱਕ ਇੱਕ ਅੱਦਾ ਪਾ ਦੇਣਾ ਮੈਗੀ ਮੈ ਕਿ ਮਸਾਲਾ ਜਾਂ ਮੀਟ ਮਸਾਲਾ ਉਹਨੂੰ ਹਾਂ, ਉਹਦੇ ਉੱਤੇ ਧੂੜ ਕੇ ਨਾ ਮੈਰੀਨੇਟ ਕਰਦੈ ਉਹਨੂੰ। ਮੈਰੀਨੇਟ ਕਰਕੇ ਉਹਨੂੰ ਅੱਧੇ ਘੰਟੇ ਆਸਤੇ ਰੱਖਦੋ।
ਅੱਛਾ ਜੀ।
ਠੀਕ ਏ ਉਸ ਤੋਂ ਬਾਅਦ ਤੁਸੀਂ ਫਿਰ ਐਵੇਂ ਕਰੋ ਮਸਾਲੇ ਬਈ ਜਿਵੇਂ ਪਿਆਜ ਲਸਣ ਅਦਰਕ ਤੇ ਨਾਲ ਟਮਾਟਰ
ਅੱਛਾ ਜੀ।
ਬਈ ਪਿਆਜ ਕ ਅ
ਹਾਂਜੀ ਹਾਂਜੀ।
ਉਹ ਕਰਕੇ
ਕੇ
ਉਹਦੇ ਵਿੱਚ ਲਸਣ ਪਿਆਜ ਲਸਣ ਐਰ ਅਦਰਕ ਉਹ ਵੀ ਮਾੜਾ ਮਾੜਾ ਬਰਾਊਨ ਜਿਹਾ ਕਰ ਦੇਣਾ।
ਹਾ ਅੱਛਾ ਜੀ।
ਟਮਾਟਰ ਪਾ ਦੇਣਾ ਟਮਾਟਰ ਸਭ ਤੋਂ ਲਾਸਟ ਇਚ ਪਾਣਾ।
ਠੀਕ ਏ ਜੀ।
ਤੇ ਟਮਾਟਰ ਉਹ ਕਰਕੇ ਨਾ ਬਈ ਥੋੜਾ ਮਸਾਲਾ ਬਈ ਉਹ ਉਹ ਕਰ ਲੈਣਾ। ਨਮਕ ਉਸ ਹਿਸਾਬ ਨਾਲ ਪਾਣਾ ਬਈ ਤੁਸੀਂ ਉਹਦੇ ਵਿੱਚ ਪਾਇਆ ਮੈਰੀਨੇਸ਼ਨ ਈ। ਵਿਚ ਵੀ ਪਾਇਆ ਦਾ ਨਾ ਉਸ ਹਿਸਾਬ ਨਾਲ ਨਮਕ ਪਾ ਲੈਣਾ ਜੋ ਸਵਾਦ ਅਨੁਸ ਚਾਰ ਜਗ੍ਹਾ ਨਮਕ ਪਾਉਣਾ ਤੇ ਉਹਦੇ ਚ ਫੇਰ ਫੇਰ ਇਹ ਉਹ ਕੀ ਕਹਿੰਦੇ ਨੇ ਇੱਕ ਮੈਂ ਇਹ ਇੱਕ ਮੀਟ ਮਸਾਲਾ ਉਹਦੇ ਵਿੱਚ ਵੀ ਪਾ ਦੇਣਾ। ਠੀਕ ਏ ਉਹ ਪਾ ਦੇਣਾ। ਉਸ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਬਈ ਘੁਮਾ ਕੇ ਨਾ ਬਰਾਊਨ ਜਿਹਾ ਕਰਕੇ ਠੰਡਾ ਕਰ ਲੈਣਾ। ਹਾਂ ਮਸਾਲਾ ਠੰਢਾ ਹੋਜੇਗਾ। ਉਸ ਤੋਂ ਬਾਅਦ ਉਹਨੂੰ ਬਿਲਕੁਲ ਠੰਡਾ ਹੋ ਜੇਗਾ ਤੇ ਉਸ ਤੋਂ ਬਾਅਦ ਮਿਕਸ ਚ ਗ੍ਰੈਂਡ ਕਰ ਲੈਣਾ। ਮਿਕਸੀ ਚ ਗ੍ਰੈਂਡ ਕਰਕੇ ਨਾ ਤੇ ਉਸ ਤੋਂ ਬਾਅਦ ਫੇਰ ਉਹਨੂੰ ਫੇਰ ਦੁਬਾਰਾ ਕੜਾਹੀ ਚ ਪਾ ਦੇਣਾ। ਤੇ ਉਹਨੂੰ ਮਾੜਾ ਜਿਹਾ ਹੋਰ ਭੁੰਨਨਾ ਥੋੜ੍ਹਾ ਜਿਹਾ ਫੇਰ ਉਹਦੇ ਵਿੱਚ ਉਹਦੇ ਵਿੱਚ ਪਾਣਾ ਚਿਕਨ ਜਿਹੜਾ ਮੈਰੀਨੇਟ ਕੀਤਾ ਹੋਇਆ। ਮੈਰੀਨੇਟ ਕੀਤਾ ਹੋਇਆ ਚਿਕਨ ਚਿਕਨ ਪਾਣਾ ਜਿਹੜਾ ਥੱਲੇ ਦਹੀਂ ਰਹਿ ਜੇਗਾ ਨਾ।
ਠੀਕ।
ਬਾਅਦ ਚੋਂ ਪਾਣੈ ਚਿਕਨ ਨੂੰ ਪਹਿਲੇ ਚੰਗੀ ਤਰ੍ਹਾਂ ਬਈ ਬਈ ਉਹ ਘੁਮਹ ਉਹ ਕਿ ਭੁੰਨੋ ਚਿਕਨ ਨੂੰ ਮਸਾਲੇ ਦੇ ਵਿੱਚ ਜੀ ਜਦੋਂ ਤੁਹਾਨੂੰ ਲੱਗਿਆ ਚਿਕਰ ਨੇ ਪਾਣੀ ਛੱਡਤੈ
ਠੀਕ ਹੈ ਜੀ।
ਚਿਕਨ ਨੂੰ ਪੰਜ ਦਸ ਮਿੰਟ ਭੁੰਨਦੇ ਰਹਿਣਾ। ਭੁੰਨੋਗੇ ਤੇ ਫੇਰ ਚਿਕਨ ਨਾ ਪਾਣੀ ਛੱਡ ਦੇਗਾ। ਅੱਧਾ ਚਿਕਨ ਏਧਰ ਹੀ ਫਰਾਈ ਹੋ ਜਾਣੈ ਉਹਦੇ ਚ ਹੀ ਫੇਰ ਉਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਦੇਖਿਆ ਬਈ ਚਿਕਨ ਨੇ ਪਾਣੀ ਛੱਡਦਾ ਉਸ ਤੋਂ ਬਾਅਦ ਦਹੀਂ ਵੀ ਪਾ ਦੋ। ਜਿਹੜਾ ਬਚਿਆ ਹੋਇਆ ਮੈਰੀਨੇਸ਼ਨ ਵਾਲਾ।
ਹਾਂਜੀ।
ਜੇ ਲੋੜ ਪਈ ਮਾੜਾ ਜਿਹਾ ਪਾਣੀ ਪਾਣਾ।
ਅੱਛਾ ਜੀ।
ਜੇ ਨਹੀ ਪਈ ਵੈਸ਼ੇ ਪਾਣਾ ਹੀ ਨਾ। ਜੇ ਪਾਉਣਾ ਹੋਏਗਾ ਤੇ ਅੱਧਾ ਗਲਾਸ ਪਾ ਲੈਣਾ। ਤੇ ਜੇ ਹੇ।
ਗੇ੍ਵੀ ਬਣ ਜਾਏਗੀ।
ਹਾਂ ਗੇ੍ਵੀ ਜੀ ਬਣ ਜਾਏਗੀ। ਜੇ ਤੁਸੀਂ ਤਰੀ ਵਾਲਾ ਬਣਾਉਣਾ ਫੇਰ ਤੇ ਪਾਣੀ ਪਾ ਲੈਣਾ ਜੇ, ਜੇ ਸੁੱਕਾ- ਸੁੱਕਾ ਬਣਾਣਾ ਏ। ਅੱਧਾ ਗਲਾਸ ਪਾਣੀ ਪਾ ਕੇ ਨਾ। ਅੱਧਾ ਗਲਾਸ ਪਾਣੀ ਪਾ ਕੇ ਨਾ ਅੱਧਾ, ਪੌਣਾ ਗਲਾਸ। ਤੇ ਤਿੰਨ ਯਾ ਚਾਰ ਸੀਟੀਆਂ ਦਵਾ ਦੇਣਾ।
ਠੀਕ ਏ। ਬਸ ਫੇਰ ਉਹ ਹੋ ਜਏਗਾ ਉਹਦੇ ਨਾਲ।
ਤਿੰਨ, ਚਾਰ ਸੀਟੀਆਂ ਦਵਾਓਗੇ। ਤੇ ਉਸ ਤੋਂ ਬਾਦ ਬੰਦ ਕਰ ਦੇਣਾ ਗੈਸ। ਸੀਟੀ, ਨਹੀਂ ਕ ਸੀਟੀ ਨਹੀਂ ਕੱਡਣੀ। ਸੀਟੀ ਅਪਣੇ ਆਪ ਨਿਕਲੇਗੀ ਨਾ ਜਦੋਂ।
ਅੱਛਾ ਅੱਛਾ, ਅੱਛਾ
ਉਸ ਤੋਂ ਬਾਅਦ ਦੇਖਣਾ ਢੱਕਣ ਖੋਲ ਕੇ ਬਈ ਗਲ ਗਿਆ ਕੇ ਨਹੀ।
ਠੀਕ ਹੈ ਜੀ।
ਵੈਸੇ ਤੇ ਤਿਆਰ ਹੋ ਗਿਆ ਹੋਏਗਾ ਪੂਰਾ ਵਧੀਆ। ਜੇ ਨਹੀਂ ਗਲਿਆ, ਤੇ ਇੱਕ ਅਦੀ ਇੱਕ ਇਕ-ਅੱਦੀ ਸੀਟੀ ਵਜਵਾ ਦੇਣਾ ਹੋਰ।
ਠੀਕ ਏ।
ਠੀਕ ਏ, ਉਸ ਤੋਂ ਬਾਦ ਉਹਦੇ ਤੇ ਵੀ ਜਿਵੇਂ ਉਹਦੇ ਧਨੀਆ-ਧੁਨੀਆ ਧੂੜ ਲੈਣਾ ਉੱਤੇ
ਅੱਛਾ ਜੀ। ਧਨੀਆ ਪਾ ਦੋ ਨਿੰਬੂ ਪਾ ਦੋ ਉਹਦੇ।
ਧਨੀਆ ਅਨ ਤਮ ਧਨੀਆ ਪਾਾਲੋ। ਭਾਵੇਂ ਨਿੰਬੂ ਪਾਣੈ ਪਾਾਲੋ ਨਹੀਂ ਪਾਉਣਾ ਨਾ ਪਾਓ। ਪਾਓ ਕਿਉਂਕਿ ਦਹੀਂ ਪਾਤਾ ਖੱਟਾ ਤੇ ਪਹਿਲਾਂ ਹੀ ਹੋ ਗਿਆ ਹੋਣੈ।
ਹਾਂਜੀ, ਹਾਂਜੀ ਨਹੀਂ ਥੋੜਾ ਟੇਸਟ ਨਿੰਬੂ ਦਾ ਆ ਜਾਂਦਾ ਨਾ।
ਹਾਂ, ਤੇ ਉਹ ਪਾ ਕੇ ਤੁਸੀਂ ਖਾ ਕੇ ਵੇਖਣਾ। ਜਿਹੜੇ ਗੈਸਟ ਆਣਗੇ ਨਾ ਤੁਵਾਡੇ, ਉਹ ਵੀ ਯਾਦ ਕਰਨ ਕੈਂਦੇ, ਹਾਂ ਜੀ ਕੁਛ ਸਾਨੂੰ ਚੀਜ਼ ਖਵਾਈ ਐ।
ਉਹ ਆਏ ਸੀ। ਨ‌ਈਂ-ਨ‌ਈਂ ਮੈਂ ਤੇ ਐਵੇਂ ਮੈਂ ਕਿਹਾ ਚਲੋ, ਮੈਂ ਪੁੱਛਿਆ ਸੀ ਕਿ ਉਹਨਾਂ ਨੇ ਦੱਸਿਆ ਸੀ
ਜੇ ਹੋਰ ਈ ਜ਼ਿਆਦਾ ਵਧੀਆ ਬਣਾਂਣਾ ਐ ਤੇ ਸਾਰੀ ਮੈਂ ਜਿਹੜਾ ਹੈਗਾ ਨਾ ਤੜਕੇ-ਤੁੜਕੇ ਆਲਾ ਕੰਮ, ਦੇਸੀ ਘਿਓ 'ਚ ਕਰ ਲੈਣਾ। ਸਰ੍ਹੋਂ ਦੇ ਤੇਲ ਨੂੰ ਛੱਡ ਕੇ, ਦੇਸੀ ਘਿਓ 'ਚ ਕਰ ਲੈਣਾ ਨਜ਼ਾਰੇ ਬੰਨ‌ ਦੇਏਗਾ।
ਅੱਛਾ, ਉਹ ਬੜਾ ਵਧੀਆ ਬਣਜੇਗਾ।
ਬੜਾ ਵਧੀਆ। ਮਾੜਾ ਜਿਹਾ ਅ ਵਿੱਚ ਪਾ ਲੈਣਾ ਇੱਕ ਚੱਮਚ ਚੀਨੀ
ਅੱਛਾ-ਅੱਛਾ, ਚੀਨੀ ਦਾ ਫੇਰ ਕੀ ਸਵਾਦ ਏ, ਮਿੱਠਾ ਨੀ ਹੋਜੇਗਾ।
ਨਾ-ਨਾ, ਨਾ-ਨਾ ਮਿੱਠਾ ਨੀ ਹੋਏਗਾ ਤੁਸੀ ਸਵਾਦ ਈ, ਬਈ ਐਵੇਂ ਕ‌ਓਗੇ ਹੋਟਲਾਂ ਵਾਲਾ ਸਵਾਦ
ਅੱਛਾ ਜੀ, ਠੀਕ ਏ ਜੀ, ਨਹੀਂ ਉਹਨਾਂ ਨੇ ਅੱਜ ਡਿਮਾਂਡ ਏਦਕੀ ਏਇੳ ਰੱਖੀ ਐ ਕਿ ਕਿ ਆਵਾਂਗੇ ਈ ਤਾਂ ਕੇ ਅਸੀਂ ਚਿਕਨ ਖਾਵਾਂਗੇ।
ਨਈ ਕੋਈ ਨੀ ਬਨਾ ਦੇਨਾ।
ਹਾਂਜੀ-ਹਾਂਜੀ ਬਿਲਕੁਲ ਹਾਂਜੀ ਨਈ ਮੈਂ ਕਿਹਾ ਚਲੋ ਕੋਈ ਨੀ ਮੈਂ ਨਾ ਬਈਆ ਨੂੰ ਪੁੱਛਣੀ ਆ ਬਈ ਓ ਬਣਾਦੇ ਰਹਿੰਦੇ ਨੇ, ਤੇ ਮੈਂ ਕਿਹਾ ਚਲੋ ਮੈਂ ਵੀ ਓਨਾਂ ਕੋਲੋਂ ਬਣਵਾਵਾਂ
ਹੂੰ, ਨਈ ਬੜਾ ਤੁਸੀਂ ਯਾਦ ਕਰੋਗੇ ਕਿ ਹਾਂ ਜੀ ਚਿਕਨ ਬਣਾਇਆ ਕੋਈ
ਅੱਛਾ ਜੀ, ਠੀਕ ਏ ਜੀ।
ਹਾਂ, ਏਨੂੰ ਜੇ ਤੇ ਤੁਸੀਂ ਚੋਲਾਂ ਨਾਲ ਖਾਣਾ ਓ ਚੋਲ ਲਾਈਕ ਪਸੰਦ ਕਰਦੇ ਨੇ ਤੇ ਫੇਰ ਤੇ ਤਰੀ ਤਰੀ ਜਾਦਾ ਬਨਾ ਲੈਨਾ
ਠੀਕ ਏ ਜੀ।
ਜੇ ਤ ਬਈ ਜਿਵੇਂ ਸੁੱਕਾ-ਸੁੱਕਾ ਖਾਣਾ ਤੇ ਫੇਰ ਤਰੀ ਸੁਕਾ ਲੈਣਾ ਫੇਰ ਰੋਟੀ ਨਾਲ ਫੇਰ ਖਾ ਲਈਏ
ਹ
ਬਾਕੀ ਇੱਕ ਗੱਲ ਹੈਗੀ ਯਾਦ ਕਰੋਗੇ ਵੀ ਚਿਕਨ ਖਾਧਾ ਏ ਇਹ ਰੈਸਪੀ ਕਿਸੇ ਨੂੰ ਦਸੀਓ ਨਾ ਬੜੀ ਵਧੀਆ ਹੈਗੀ ਹੈ ਹੋਰ ਹੈਲੋ ਹੈਲੋ ਹੈਲੋ ਹੈਲੋ ਹੈਲੋ